ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਵੇਂ
ਹਾਂ
ਜ ਹੋਰ ਘਰ ਪਰਿਵਾਰ ਸਭ ਵਧੀਆ ਜੀ
ਹਾਂਜੀ ਵਧੀਆ ਵਧੀਆ ਹੋਰ ਦੱਸੋ? ਤੁਹਾਨੂੰ ਪਤਾ ਇੰਟਰਨੈਟ ਤੇ ਬਹੁਤ ਕੁਛ ਹੋ ਮਤਲਬ ਚੱਲ ਰਿਹਾ ਜਿਵੇਂ ਔਨਲਾਈਨ ਸ਼ੋਪਿੰਗ ਤੋਂ ਜ਼ਿਆਦਾ ਬੰਦੇ ਪਸੰਦ ਕਰਦੇ ਹੈ ਕੁਛ ਫਲਾਈਨ ਸ਼ੋਪਿੰਗ ਕਰਦੇ ਹੈ ਸਾਨੂੰ ਕਿਹੜੀ ਪਸੰਦ ਹੈ।
ਹਾਂਜੀ ਮੈਨੂੰ ਵੈਸੇ ਤਾਂ ਔਫਲਾਈਨ ਹੀ ਪਸੰਦ ਹੈ ਪਰ ਜਿਵੇਂ ਔਫਲਾਈਨ। ਨਿਕਲ ਜਾਂਦਾ ਕੁਛ ਖਾ ਪੀ ਆਂਦਾ ਬਾਹਰੋਂ ਹੀ ਨਵੀਂ ਚੀਜ਼ ਕੋਈ ਟਰਾਈ ਹੋ ਜਾਂਦੀ ਹੈ। ਤੇ ਜਿਹੜੀ ਔਨਲਾਈਨ ਹੁੰਦੀ ਆ ਉਹ ਬੰਦਾ ਘਰੇ ਬਹਿ ਕੇ ਘਰੇ ਘ ਉਹ ਆ ਜਾਂਦਾ ਤਜ਼ਮਾਨ
ਹ ਟੈਮ ਸਿਰ ਵੀ ਨ ਆਉਂਦਾ ਹਾਂਜੀ ਹਾਂਜੀ
ਤੇ ਮੈਨੂੰ ਤਾਂ ਇਹੀ ਹੈ ਮਤਲਬ ਚੀਜ਼ ਜਿਹੜੀ ਆਪਾਂ ਖਰੀਦਣੀ ਹੈ ਪੈਸੇ ਲਾਉਣੇ ਆ ਉਹਨੂੰ ਹੱਥ ਹੱਥ ਵੀ ਲਾ ਕੇ ਦੇਖੋ ਨਾ ਕਿੱਦਾਂ ਦਾ ਕੱਪੜਾ ਹੈ ਕਿੱਦਾਂ ਦੀ ਉਹਦੀ ਵਰਾਇਟੀ ਹੈਗੀ ਆ ਜਾਂ ਕਿੱਦਾਂ ਦਾ ਉਹਦਾ ਉਹ ਹੈਗਾ। ਜੋ ਵੀ ਹੁੰਦਾ ਮਤਲਬ ਜੇ ਜਿਹੜੀ ਵੀ ਆਪਾਂ ਚੀਜ਼ ਖਰੀਦੇ ਹਾਂ ਹਾਂਜੀ ਅਤੇ ਮੈਨੂੰ ਮਤਲਬ ਉਹਨੂੰ ਦੇਖ ਕੇ ਹੀ ਉਹ ਹੁੰਦਾ ਹੈ ਵੀ ਹਾਂ ਵਧੀਆ ਹੈ। ਕੁਆਲਿਟੀ ਵਧੀਆ ਹੈ ਇਦਾਂ ਕੁਛ ਨਾ ਕਿਉਂਕਿ ਆਪ ਆਪ ਜੇ ਓਨਲਾਈਨ ਕਰਦੇ ਹ ਉਹਦੀ ਆਪਾਂ ਕੁਆਲਿਟੀ ਸਿਰਫ ਲਿਖੀ ਹੋਈ ਆਂਦੀ ਹੈ ਕਿ ਇਹ ਕੁਆਲਿਟੀ ਆ ਆਪਾਂ ਨੂੰ ਦੇਖ ਨਹੀਂ ਸਕਦੇ। ਚੈਕਿੰਗ ਨੀ ਕਰ ਸਕਦੇ ਤਾਂ ਮੈਨੂੰ ਜ਼ਿਆਦਾ ਮਤਲਬ ਬਜ਼ਾਰ ਜਾਣਾ ਹੀ ਪਸੰਦ ਹੈ। ਔਫਲਾਈਨ ਹੀ ਸ਼ੋਪਿੰਗ ਕਰਨਾ ਔਨਲਾਈਨ ਤਾਂ ਬੱਚ ਬੱਚੇ ਕਰਦੇ ਰਹਿੰਦੇ ਕਦੇ ਕੁਛ ਦੇਖ ਲਿਆ ਡਿਜ਼ਾਇਨ ਦੇਖ ਲਿਆ। ਕੋਈ ਸਲੀਪਰ ਦਾ ਡਿਜਾਇਨ ਦੇਖ ਲਿਆ ਉਹ ਔਡਰ ਪਾਤਾ ਕੋਈ ਕੱਪੜੇ ਦਾ ਡਿਜ਼ਾਇਨ ਦੇਖ ਲਓ ਮੰਮੀ ਇਹ ਬਹੁਤ ਸੋਹਣਾ ਲੱਗਦੀ ਪਈ ਕੁੜਤੀ ਕੋਈ ਕੁੜਤੀ ਹੈ ਕੋਈ ਪਲਾਜ਼ੋ ਹੈ ਕੁਛ ਵੀ ਹੈ ਕੋਈ ਟੋਪ ਤੇ ਬੱਚੇ ਲੈ ਲੈਂਦੇ ਹੈ ਜਦੋਂ ਆਉਂਦਾ ਹੈ ਕੱ ਕੱਪੜਾ ਫੇਿਰ ਪਤਾ ਲੱਗਦਾ ਵੀ ਸਹੀ ਹੈ ਜਾਂ ਨਹੀਂ ਹੈ। ਫੇਿਰ ਰਿਟਰਨ ਚ ਪਾਉਣਾ ਪੈ ਜਾਂਦਾ।
ਕ ਇਹ ਬਾਰੀ ਪਤਾ ਕਿ ਹੋਂਦਾ ਕਈ ਵਾਰੀ ਦਿਖਾਂਂਦੇ ਕੁਛ ਭੇਜਦੇ ਕੁਛ ਹੈ।
ਭੇਜਦੇ ਕੁਛ ਹੈ ਹਾਂਜੀ ਫੇਰ ਮੁੜ
ਕਿ ਮਤਲਬ ਇੰਨਾ ਲੇਟ ਕਰ ਲਿਆ ਅਸੀਂ ਮੰਗਵਾਉਦੇ ਹਾਂ ਵਾਰੀ ਇਤਨਾ ਲੇਟ ਕਰਦੇ ਆ ਜਿਵੇਂ ਮਤਲਬ ਸਾਡੇ ਫੰਕਸ਼ਨ ਹੈ ਅਸੀਂ ਹਫ਼ਤਾ ਪਹਿਲੇ ਓਡਰ ਕਰਨੇ ਆਗੇ ਸਾਡੇ ਫੰਕਸ਼ਨ ਦ ਦਿਨ ਪਹਿਲੇ ਆ ਜੇਗਾ ਤਾਂ ਵੀ ਨਹੀਂ ਆਉਂਦਾ ਉਹ ਹੋਰ ਲੇਟ ਹੋ ਜਾਂਦਾ ਹੈ ਕਈ ਵਾਰ ਤਿੰਨ ਦਿਨ ਲੇਟ ਹੋ ਗਿਆ ਚਾਰ ਦਿਨ ਲੇਟ ਹੋ ਗਿਆ
ਹਾਂਜੀ
ਔਨਲਾਈਨ ਚੱਲਦੀ ਹੈ ਤੁਸੀਂ ਵਾਪਸ ਤੁਸੀਂ ਕੈਂਸਲ ਵੀ ਨਹੀਂ ਕਰ ਸਕਦੇ
ਹਾਂਜੀ ਉਹ ਤਾਂ ਹੈ ਪਰ ਪੇਮੈਂਟ ਤੋਂ ਭੇਜ ਦਿੰਦੇ ਹੁੰਦੇ ਆ ਵਾਪ ਪਿਸ ਆ ਜਾਂਦੀ ਏ ਪਰ ਇਹ ਐ ਨਾ ਕਿ ਆਪਣਾ ਟਾਈਮ ਤਾਂ ਨਿਕਲ ਜਾਂਦਾ ਜਿਹੜਾ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਟਾਈਮ ਨਾਲ
ਹੋਰ ਵੀ ਐਪਾਂ ਬੜੀਆਂ ਚੱਲਪੀਆ ਤਾਂ ਰੈਪੀਡੋ ਚੱਲਦੀ ਐ ਤੁਸੀਂ ਘਰੋਂ ਆਪਣਾ ਆਟੋ ਜਾਂ ਕਿਵੇਂ ਬਾਈਕ ਬੁੱਕ ਕਰੋ ਜਿੱਦਾਂ ਜਿੱਥੇ ਜਾਣਾ ਉੱਥੇ ਉਤਰੋ
ਹਾਂਜੀ ਰੈਪਿਡੋ ਸਹੀ ਆ ਹੂੰ
ਠੀਕ
ਹਾਂਜੀ ਹਾਂਜੀ ਕਿਤੇ ਜਾਣਾ ਵਾ ਉਹ ਆਪਣਾ ਅ ਰੈਪੀਡੋ ਕਰੋ ਤੇ ਘਰੋਂ ਹੀ ਜਾਓ ਆਪਣਾ ਇਹ ਨੀ ਕਿ ਤੁਰ ਕੇ ਜਾਣਾ ਬਾਹਰ ਔਟੋ ਫੜਨਾ ਹੈ ਅਤੇ ਟਾਈਮ ਵੀ ਬਚਦਾ ਕਾਫ਼ੀ ਹਾਂਜੀ ਨਾਲੇ ਬੱਚੇ ਦੀ ਸੇਫਟੀ ਹੋ ਜਾਂਦੀ ਆ
ਹਾਂਜੀ ਅੱਜਕੱਲ ਵੈਸੇ ਮਾਹੌਲ ਬੜਾ ਖ਼ਰਾਬ ਐ ਉਹ ਘਰੋਂ ਨੇ ਕੋਈ ਬੰਦਾ ਬਿਠਾ ਉਹ ਕੀ ਕਹਿੰਦਾ ਮਤਲਬ ਉਹਨੂੰ ਕਿਹਾ ਗਿਆ ਆ ਕੋਈ ਫਾਲਤੂ ਕੁਛ ਨ ਬਉਣਾ ਉਹਨੇ ਖੜੀ ਨੀ
ਥੇ ਜਮਾ ਹੁੰਦੀ ਨਾ ਕੰਪਨੀ ਚ ਤੇ ਏਦਾਂ ਕੁਛ ਕਰ ਵੀ ਨੀ ਸਕਦੇ ਉਹ ਕੁਛ ਕ੍ਰਾਈਮ ਵਗੈਰਾ ਕਿਉਂਕਿ ਉਹਨਾਂ ਆਈ ਡੀ ਪਰੂਫ਼ ਸਾਰਾ ਕੁਛ ਐਡਰਸ ਵਗੈਰਾ ਸਭ ਉੱਥੇ ਹੁੰਦਾ ਵਾ ਕੰਪਨੀਆਂ ਕੋਲ
ਹਾਂਜੀ ਹੂੰ ਹੂੰ
ਹਾਂਜੀ
ਤੇ ਅੱਜ ਕਲ ਅੱਜ ਕੱਲ ਤਾਂ ਸ਼ੈੱਫ ਵਾਲੀ ਐਪ ਵੀ ਚੱਲ ਗਈ ਹੈ, ਜਿਹੜੀ ਮਤਲਬ ਅਸੀਂ ਇੱਕ ਦਿਨ ਚਾਰ ਘੰਟੇ ਦੀ ਘਰ ਸ਼ੈੱਫ ਬੁਲਾ ਸਕਦੇ ਹਾਂ, ਰੋਟੀ ਵਗੈਰਾ ਬਣਵਾ ਕੇ ਫਿਰ ਮੈਨੂੰ ਮਤਲਬ ਭੇਜ ਸਕਦੇ ਹਾਂ।
ਹਾਂਜੀ- ਹਾਂਜੀ ਔਨਲਾਈਨ ਅੱਜ ਕੱਲ੍ਹ ਸਾਰਾ ਕੁਛ ਹੈ। ਅੱਜ ਕੱਲ੍ਹ ਸਫ਼ਾਈ ਵਾਲੇ ਵੀ ਹੈਗੇ ਓਨਲਾਈਨ, ਕਰਦੇ ਜਿਵੇਂ ਸਫਾਈ ਕਰਾਣੀ ਏ।
ਬਿਲਕੁਲ -ਬਿਲਕੁਲ ਅੱਜ ਕੱਲ ਤਾਂ ਪਤਾ ਵਿਆਹ ਵੀ ਔਨਲਾਈਨ ਹੋਣ ਲੱਗ ਗਏ। ਸੁਣੀ ਹਨੀ ਹੈ
ਹਾਂਜੀ
ਉੱਥੇ ਪਸੰਦ ਆ ਕੁੜੀ ਦੇਖਲਓ ਜਿਨੂੰ ਕੁੜੀ ਨੂੰ ਮੁੰਡਾ ਪਸੰਦ ਦੇਖਲੋ ਇਹ ਚੀਜ਼ਾਂ ਬਹੁਤ ਚੱਲ ਗਈਆਂ ਫਰੈਂਡ ਐਪ ਚੱਲ ਗਈ ਅੱਜੱ ਕਲ੍ਹ ਔਨਲਾਈਨ ਬਣਾਓ ਤੁਸੀਂ
ਹਾਂਜੀ
ਚੇਜ ਹੋ ਗਈ ਹੁਣ ਅੱਜ ਕੱਲ੍ਹ ਨਵੀਂ ਐਪ ਚੱਲਣੀ ਹੈ ਜਿਵੇਂ ਅਸੀਂ ਮਤਲਬ ਇੱਕ ਸ਼ਹਿਰ ਚ ਦੂਜੇ ਸ਼ਹਿਰ ਚ ਅਸੀਂ ਰਹਿ ਰਹੇ ਆ ਸਾਨੂੰ ਸਮਾਨ ਚ ਦਿੱਕਤ ਹੈਗੀ ਅਸੀਂ ਉਹ ਐਪ ਡਾਊਨਲੋਡ ਵਗੈਰਾ ਕਰਾਂਗੇ ਉਹਡਾ ਅ ਸਿਰਫ ਅਸੀਂ ਜਾਵਾਂਗੇ ਖਾਲੀ ਹੱਥ, ਸਮਾਨ ਪਹਿਲਾ ਸਾਡੇ ਜਾਣ ਤੋਂ ਪਹਿਲੇ ਸ਼ਿਫਟ ਹੋ ਜੇਗਾ
ਹਾਂਜੀ
ਆਜ ਕੱਲ ਬਹੁਤ ਜਾਦਾ ਸਹੂਲੀਅਤ ਵੀ ਉਨੀ ਹੈ ਪਰ ਨੁਕਸਾਨ ਵੀ ਉਤਨਾ ਹੀ ਹੈ, ਕਿਉਂਕਿ ਉਹ ਨੇ ਨਾ ਮਤਲਬ ਦੀ ਜਗ੍ਹਾ ਲੈ ਲਈ ਆ ਮਸ਼ੀਨਾਂ ਨੇ
ਮਸ਼ੀਨਾਂ ਨੇ ਹਾਂਜੀ, ਬਿਲਕੁਲ ਸਹੀ ਆ
ਕਈਆਂ ਕੋਲ ਨੌਕਰੀ ਨੀ ਹੈ ਵਿਚਾਰੇ ਪੜ੍ਹੇ ਲਿਖੇ ਬੈਠੇ ਏ, ਗ੍ਰੈਜੂਏਸ਼ਨ ਬੈਠੇ ਆ ਨੌਕਰੀ ਨੀ ਐ।
ਤੇ ਹਾਂਜੀ ਅੱਜ ਕੱਲ ਮਸ਼ੀਨਾਂ ਤੋਂ ਕੰਮ ਲਈ ਜਾਂਦੇ, ਹਾਂ ਕੰਪਨੀਆਂ ਵਾਲੇ ਵੀ ਏਦਾਂ ਕਰਦੇ ਇੱਕੋ ਵਾਰੀ ਪੈਸਾ ਖਰਚ ਕਰ ਲੈਂਦੇ ਆ, ਉਹ ਕਹਿੰਦੇ ਹਰ ਮੀਂਹਨੇ ਕੰਮਾਂ ਵਾਲਿਆਂ ਨੂੰ ਕਿ ਪੈਸੇ ਦਈ ਜਾਈਏ।
ਬਿਲਕੁਲ ਬਿਲਕੁਲ ਬਹੁਤ ਕੁਛ ਮਿਲ, ਚੱਲ ਇਹ ਆ ਵੀ ਬਹੁਤ ਚੱਲਦੇ ਆ ਤੁਸੀਂ ਫੋਟੋਆਂ ਵਗੈਰਾ ਆਪਣੀ ਪਾਓ ਤੁਹਾਨੂੰ ਏ- ਆਯੀ ਬਿਲਕੁਲ ਤਿਆਰ ਕਰ ਦੇਗਾ ਫੋਟੋਆਂ ਵਿੱਚ। ਤੁਸੀਂ ਜਿਦਾ ਦਾ ਚਾਹੋਂਗੇ। ਸਾਰੀ ਪਾਓ, ਸੂਟ ਪਾਓ, ਜੋ ਮਰਜ਼ੀ ਪਾਓ।
ਜੋ ਮਰਜ਼ੀ ਸਈ ਐ, ਜਿੱਦਾਂ ਦੀ ਆਪਾਂ ਨੂੰ ਡਰੈੱਸ ਚਈਦੀ ਐ। ਆਪਾਂ ਫੋਟੋ ਪਾ ਕੇ ਉਹਨੂੰ ਕਲਿੱਕ ਕਰਦੋ, ਬਈ ਏਦਾਂ ਦੀ ਅਡਰੈਸ ਕਨਵਰਟ ਕਰਦੋ। ਓਈ ਡਰੈਸ ਪਾ ਕੇ ਆ ਜਾਂਦੀ ਐ।
ਹਾਂਜੀ ਹਾਂ, ਬਹੁਤ ਏ ਆਯੀ ਨੇ ਲੇ ਲਈ ਏਂ, ਜੋ ਇਨਸਾਨਾਂ ਕੋਲ ਆਜ ਕੱਲ ਮਤਲਬ ਬੇਚਾਰੇ ਬੈਠੇ ਐ ਵੇਹਲੇ
ਹਾਂਜੀ।
ਹੂੰ ਮਕਾਨ ਹੀ ਔਨਲਾਈਨ ਵਿਕਣੇ ਸ਼ੁਰੂ ਹੋ ਗਿਆ, ਓਲੇਕ੍ਸ ਕਦੇ ਚੈੱਕ ਕਰਨਾ ਔਨਲਾਈਨ ਮਕਾਨ ਵੀ ਵਿਕਦੇ ਐ। ਇਸ ਜਗ੍ਹਾ ਤੇ ਐ ਮਕਾਨ ਏ, ਇਤਨੇ ਦਾ ਹੈ, ਕਿਸੇ ਨੇ ਖਰੀਦਨਾ ਦੱਸੋ? ਰੈਂਟ ਵਾਲੇ ਵੀ ਇੰਜੀ ਐ ਕਿਰਾਏ ਵਾਲੇ ਵੀ ਕਿਸਨੇ ਕਿਰਾਏ ਦੇਣਾ, ਇਤਨਾ ਆਇਆ ਹੈਗਾ, ਇਤਨੇ ਕਮਰੇ, ਇਤਨੇ ਬਾਥਰੂਮ ਐ ਤੁਸੀ ਆਇਆ ਤੁ ਉਸ ਨੂੰ ਮੈਸੇਜ ਕਰੋ।
ਹਾਂਜੀ, ਬਹੁਤ ਚੀਜ਼ਾਂ ਓਨਲਾਈਨ ਹੈਗੀਆਂ ਹਾਂਜੀ। ਅੱਜ ਹੁਣ ਤੇ ਰੇਡੀਮੇਟ ਘਰ ਵੀ ਬਣ ਜਾਂਦੈ। ਮੈਂ ਦੇਖਿਆ ਕੰਧਾਂ, ਰੇਡੀਮੇਟ ਕੰਧਾਂ ਹੈਗੀਆਂ ਦੋ ਚਾਰ ਦਿਨ ਚ ਹੀ ਦੋ-ਚਾਰ ਦਿਨ ਚ ਕੀ? ਇੱਕ ਘੰਟੇ ਚ ਘਰ ਬਣਾ ਦਿੰਦੇ ਆ।
ਬਹੁਤ ਚੀਜ਼ਾਂ ਅੱਜ-ਕੱਲ ਚੱਲ ਪਈਆਂ ਨੇ ਬਹੁਤ ਸੁਵਿਧਾਵਾਂ ਚੱਲਦੀ ਨੇ ਪਰ ਨੁਕਸਾਨ ਵੀ ਹੈਗੀ ਲੋਕਾਂ ਦੀ ਜਾਨ ਲੇਲੀ ਹੈ, ਇਨਸਾਨਾਂ ਦੀ ਲੋਕ ੱਲ
ਹਾਂਜੀ।
ਤੁਸੀ ਮਤਲਬ ਬੱਚੇ ਵੀ ਬੜਾ ਜਦਾ ਗ਼ਲਤ ਮਿਸਯੂਜ ਕਰ ਰਹੇ ਆ ਫੋਨ ਦਾ, ਫੋਨ ਚੀਜ਼ ਫੋਨ ਵੀ ਅੱਛੀ ਐ ਪਰ ਜਿਆਦਾ ਦੇਖਣ ਨਾਲ ਨਾ ਅੱਖਾਂ ਵੀ ਖ਼ਰਾਬ ਹੁੰਦੀਆਂ ਯਾ, ਦਿਮਾਗ ਤੇ ਵੀ ਫ਼ਰਕ ਪੈਂਦਾ ਯਾ।
ਹਾਂਜੀ।
ਸਾਡੇ ਨ ਆ ਪਰ ਬੱਚੇ ਮੰਨਦੇ ਨ ਹ
ਬੱਚੇ ਮੰਨਦੇ ਨੀਂ ਉਹਨਾਂ ਨੂੰ ਫੋਨ ਚਈਦਾਈ, ਸਈ ਏ।
ਨਾ ਅ ਗ ਬੱਚੇ ਵਲੋਗ ਬਣਾਉ ਲੈਂਦੇ ਤੁਸੀ ਦੇਖਦੇ ਹੋਵੋਗੇ, ਯੂਟਿਊਬ ਤੇ ਨਿੱਕੇ -ਨਿੱਕੇ ਬੱਚੇ ਵਲੋਗ ਬਣਾਂਦੇ, ਉਹਨਾਂ ਦੇਖ ਕਿ ਬੱਚੇ ਫੌਨ ਮੰਗਦੇ ਆ, ਉਹਨੇ ਵਲੋਗ ਬਣਾ ਕੇ ਓਹ ਵਲੋਗ ਦੇਖਣਾ ਯਾ।
ਹਾਂਜੀ, ਸਾਡੇ ਤਾਂ ਆਪ ਬੱਚੇ ਜਦੋਂ ਫ੍ਰਰੀ ਹੁੰਦੇ ਆ ਉਦੋਂ ਹੀ ਪਤਾ ਨੀ ਕਿਸੇ ਕਿਸੇ ਦਾ ਹੀ ਵਲੋਗ ਜਿਹਾ ਲਾ ਕੇ ਬਹਿ ਜਾਂਦੇ ਟੀਵੀ ਚ, ਉਹ ਕੁਛ ਕੋਈ ਗੇਮ ਖਿਡਾਂਦੇ ਰਹਿੰਦੇ ਆ, ਉਹੀ ਦੇਖੀ ਜਾਣਗੇ ਬੱਚੇ। ਕੋਈ ਕੁਛ, ਕੋਈ ਕੁਛ ਕਰੀ ਜਾਂਦਾ। ਜੀ
ਮਸ਼ੀਨਾਂ ਵੀ ਆ ਗਈ, ਰੋਟੀ ਤੁਸੀਂ ਮਸ਼ੀਨ ਚ ਬਣਾਓ।
ਹਾਂਜੀ।
ਬ ਕੁਛ ਬ ਗਲ ਹੈ ਦੁਨੀਆਂ ਵਿੱਚ ਪੈਲਾਂ ਝੁਲੇ ਹੁੰਦੇ ਸੀ, ਬਿਲਕੁਲ ਪਹਿਲਾਂ ਚੁੱਲੇ ਹੁੰਦੇ ਸੀ, ਫੇਰ ਗੈਸਾਂ ਆਂਈਆਂ, ਹੁਣ ਇੰਡਕਸ਼ਨ ਆ ਗਏ ਆ। ਉਹ ਪਹਿਲ ਕੁੱਕਰ ਨ ਹੁਣ ਰਾਈਸ ਕੁੱਕਰ ਆ ਗੇ ਐ।
ਹਾਂਜੀ। ਹਮ, ਬੋਤ ਕੁਛ ਚੱਲ ਪਿਆ ਹੁਣ ਤਾਂ।
ਕ ਦਿਨ ਦੂੰ ਦੇਖ
ਹੂੰ
ਮਤਲਬ, ਜਥੋਂ ਤੰਦੂਰ ਲਾਂਇਆ ਸੀ, ਮਿੱਸੀਆਂ ਰੋਟੀਆਂ ਲਾਈਆਂ ਤੰਦੂਰ ਦੇ ਵਿੱਚ। ਸਿੰਪਲ ਰੋਟੀਆਂ ਲਾਈ ਤੰਦੂੂਰ, ਹੁਣ ਐ ਈ ਨੀ ਤੰਦੂਰ ਦੀ ਰੋਟੀਆਂ ਲਾਣ ਵਾਲਾ ਕੋਈ।
ਨਾ-ਨਾ, ਕਿਸੇ ਨੂੰ ਆਂਦੀ ਨੀ ਅੱਜ-ਕੱਲ ਰ੍ਹੋਟੀ ਤੰਦੂਰ ਵਾਲੀ। ਓ ਤਾ‌ ਪਹਿਲਾਂ ਹੀ ਸੀਗੇ, ਜਿਹਨਾਂ ਨੂੰ ਆਂਦੀ ਏ। ਹੁਨ, ਅੱਜ-ਕੱਲ ਦੇ ਬੱਚਿਆਂ ਨੂੰ ਨਹੀ ਆਂਦੀ।
ਤੇ, ਜੇ ਕੋਈ ਤੰਦੂਰ ਦੇ ਅੱਗੇ ਖੜਾ ਵੀ ਨੀ ਹੋਣਾ ਚਾਂਹਦਾ ਅੱਜ-ਕੱਲ, ਓ ਕਹਿੰਦਾ ਮੈਂ, ਕਿਂਓ ''ਮੈਂ ਤੋ ਖਾਕੇ, ਤੰਦੂਰ ਦੇ ਅੱਗੇ ਜਿੰਨੁ ਲਾਣੀ ਆਪੇ ਲਾਓ, ਤੇ ਆਪੇ ਖੜੇ ਹੋਵੋ।
ਵੇਖ ਰਹੇ ਹੋ, ਹਾਂਜੀ। ਹੂੰ
ਬਹੁਤ ਚੀਜ਼ਾਂ ਚੇਂਜ ਹੋਗੀਆਂ, ਲੋਕੀ ਵੀ ਚੇਂਜ ਹੋਏ, ਅੱਜ-ਕੱਲ ਨਾਲੇ ਨਾ ਸਭ ਜੌਬ ਦੇ ਪਿੱਛੇ ਭੱਜ ਰਿਹਾ, ਕੋਈ ਇਸਦੇ ਪਿੱਛੇ ਭੱਜ ਰਿਹਾ।
ਹਾਂਜੀ। ਬਸ ਹਰੇਕ ਕਿਸੇ ਨੁੰ ਹੁੰਦਾ ਹਾਂਜੀ, ਵੀ ਪੈਸਾ ਕਮਾ ਲੀਏ, ਬਸ। ਕਮਾਈ ਦੇ ਪਿੱਛੇ ਭੱਜਦੇ ਲੋਕੀ।
ਘੁੰਮਣ ਜਾਣ ਦਾ ਸੋਚਿਆ, ਕਿਧਰੇ ਬਾਹਰ ਗਰਮੀ ਆ ਕਿਧਰੇ ਪਹਾੜੀ ਇਲਾਕਿਆਂ'ਚ
ਹਾਂਜੀ।
ਤੁਸਾ‌ ਘੁੰਮਣ ਜਾਂਣਾ, ਪਹਾੜੀ ਇਲਾਕੇ ਵਗੈਰਾ'ਚ?
ਨਹੀਂ ਜੀ, ਹਲੇ ਤਾਂ ਸੋਚਿਆ ਹੀ ਨਹੀਂ ਐ। ਪਹਾੜੀ ਇਲਾਕਿਆਂ'ਚ ਨਾ, ਇਹਨਾਂ ਦਿਨਾਂ'ਚ ਬਾੜ ਬੜੀ ਜਲਦੀ ਆ ਜਾਂਦੀ ਏ। ਅਸੀ ਤਾਂ ਨੀ ਜਾਂਦੇ, ਡਰ ਲੱਗਦਾ।
ਬਿਲਕੁਲ-ਬਿਲਕੁਲ, ਗਰਮੀ ਵੀ ਇੰਨੀ ਹੈ ਨਾ ਕੁਛ ਕਹਿਨ ਦੀ ਹੱਦ ਨੀ ਹੈ, ਗਰਮੀ'ਚ ਦੁਪਹਿਰੇ ਬਾਹਰ ਜਾਣ ਦਾ ਮਨ ਨਹੀਂ ਕਰਦਾ।
ਹੂੰ
ਦੁਪਿਹਰੇ ਬਨਾਏਦੇ ਹੁੰਦੇ, ਨਿੰਬੂ ਪਾਨੀ, ਵਰ ਬਨਾਂਦੇ ਹੋਗੇ? ਹੋ ਅਹ ਰੁਅਬਜਾ਼ ਵਗੈਰਾ ਨਿੰਬੂ ਪਾਨੀ ਵਗੈਰਾ ਦੁਪਹਿਰੇ ਗਰਮੀ ਦੇ ਵਿੱਚ, ਰਸਨਾਂ ਵਗੈਰਾ।
ਹਾਂਜੀ-ਹਾਂਜੀ, ਹਾਂ।
ਹੁੰਦੀ ਐ, ਫੂਡ ਵੀ ਲੋਕਾਂ ਨੂੰ ਖੁਵਾਨਾ ਪੈਂਦਾ ਏ, ਹਾਂਜੀ, ਗੁੰਦ ਕ ਸਬਜੇ ਦਾ ਪਾਨੀ
ਹਾਂਜੀ ਬੱਚੇ ਫਰੂਟ ਵੀ ਨਹੀਂ ਖਾਂਦੇ, ਹੂੰ
ਹਾਂ, ਅੱਛਾ ਸਾਰੇ ਬੱਚੇ ਐਵੇਂ ਈ ਆ। ਫਰੂਟਸ ਨਾ ਕੈਮੀਕਲ ਵੀ ਆਣ ਲੱਗ ਗਏ, ਅੰਬ ਵਿੱਚ ਕਾਰਬੇਟ ਆਣ ਲੱਗ ਗਿਆ, ਦੁਹਾਣੇੇ ਵਿੱਚ ਕਹਿ ਰਹੇ ਐ।
ਹਾਂਜੀ। ਚਲੋ।
ਬਰਫੀਆ ਕੈਮੀਕਲ ਆਣ ਲੱਗਗੇ, ਤਾਂ ਕਰਕੇ, ਚਲੋ ਠੀਕ ਹੈ।
ਠੀਕ ਹੈ, ਠੀਕ ਹੈ, ਓਕੇ ਜੀ, ਕਰਦੇ ਆਂ।
ਸਤਿ ਸ੍ਰੀ ਅਕਾਲ।
ਠੀਕ ਹੈ ਜੀ।